ਹਾਂਜੀ ਸਤਿ ਸ੍ਰੀ ਅਕਾਲ ਜੀ।
ਕਾਲ ਜੀ ਕਿਵੇਂ ਓ ਜੀ?
ਤੁਸੀਂ ਦੱਸੋ?
ਹਾਂਜੀ ਵਧੀਆ ਜੀ। ਕੇਕ ਬਣਾਉਣ ਦੀ ਤਿਆਰੀ ਕਰ ਰਹੇ ਸੀ ਜੀ।
ਅੱਛਾ, ਤੁਸੀਂ ਕੇਕ ਬਣਾਉਣ ਦੀ ਤਿਆਰੀ ਕਰ ਰਹੇ ਔ।
ਹਾਂ, ਤੁਸੀਂ ਸਾਨੂੰ ਦੱਸੋ ਕਿ ਬਣਦਾ ਹੁੰਦਾ ਹੁਣ।
ਚਲੋ ਮੈਂ ਦੱਸਦੀ ਹਾਂ ਤੁਸੀਂ ਓਦਾਂ ਪਹਿਲਾਂ ਕਦੇ ਬਣਾਇਆ ਨੀ?
ਨਾ ਅਸੀਂ ਕਦੇ ਨੀ ਬਣਾਇਆ।
ਅੱਛਾ, ਮੇਰੇ ਤੋਂ ਸਿੱਖ ਕੇ ਫੇਰ ਬਣਾਉਗੇ।
ਹਾਂਜੀ, ਸਲਾਹ ਲੈਕੇ ਵਧੀਆ ਰਹਿੰਦੀ ਹੈ। ਤੁਸੀਂ ਪਹਿਲਾਂ ਬਣਾਏ ਹੋਏ ਨੇ ਜੀ।
ਮੈਂ ਮਤਲਬ ਕਿ ਮੇਰੀ ਭੈਣ ਦੇ ਨਾਲ ਮਿਲ ਕੇ ਬਣਾਏ। ਓਦਾਂ ਤਾਂ ਮੇਰੀ ਭੈਣ ਨੇ ਬਣਾਇਆ। ਮੈਂ ਨਾਲ ਮਦਦ ਕੀਤੀ ਹੋਈ। ਪਰ ਮੈਨੂੰ ਪਤਾ ਕਿ ਉਹ ਕਿਵੇਂ ਬਣਦਾ ਉਹ।
ਚਲੋ ਫਿਰ ਦੱਸਦੋ ਏ ਸਾਨੂੰ।
ਸਾਨੂੰ ਪਹਿਲਾਂ ਤਾਂ ਕੇਕ ਲਈ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਸਮਾਨ ਹੀ ਚਾਹੀਦਾ ਹੁੰਦਾ ਨਾ।
ਹਾਂਜੀ, ਕਿਹੜਾ ਕਿਹੜਾ ਸਮਾਨ ਹੁੰਦਾ ਜੀ।
ਸਾਨੂੰ ਜਿੱਦਾਂ ਮੇਦਾ ਹੁੰਦਾ ਆ। ਖੰਡ ਹੁੰਦੀ ਆ। ਹਨਾ। ਆਪਾਂ ਮੈਦਾ ਖੰਡ ਨਾਲ ਆਪਾਂ ਮੱਖਣ ਜਾਂ ਤੇਲ ਕੁਛ ਵੀ ਲੈ ਸਕਦੇ ਹਾਂ। ਫੇਰ ਇੱਕ ਉਦਾਂ ਤਾਂ ਆਪਾਂ ਚਲੋ ਜਿਆਦਾਤਰ ਮੈਂ ਆਪਾਂ ਇਹੀ ਸੁਣਿਆ ਵੀ ਅ ਕੇਕ ਵਿੱਚ ਜਿੱਦਾਂ ਅੰਡਾ ਪੈਂਦਾ ਆ, ਹਨਾ। ਪਰ ਆਪਾਂ ਆਂਡੇ ਤੋਂ ਬਿਨਾਂ ਵੀ ਕੇਕ ਬਣਾ ਸਕਦੇ ਹਾਂ। ਉਹਦੇ ਲਈ ਪਰ ਆਪਾਂ ਆਂਡੇ ਜਗ੍ਹਾ ਨਾ ਦਹੀਂ ਵਰਤ ਸਕਦੇ ਆਂ।
ਠੀਕ ਹੈ ਜੀ।
ਹਾਂਜੀ। ਦਹੀਂ ਵਰਤ ਸਕਦੇ ਆ। ਆਪਾਂ ਫਿਰ ਬੇਕਿੰਗ ਪਾਊਡਰ ਹੋਣਾ ਚਾਹੀਦਾ ਸਾਡੇ ਕੋਲ। ਬੇਕਿੰਗ ਸੋਡਾ ਹੋਣਾ ਚਾਹੀਦਾ। ਤੁਹਾਡੇ ਕੋਲ ਹੈ ਏ ਵਾਲਾ ਸਮਾਨ ਹੈ ਇਸ ਟਾਈਮ। ਅਸੀਂ ਉਹਨੂੰ ਬਣਾਉਣ ਲੱਗੇ ਹਾਂ।
ਤੁਸੀਂ ਦੱਸੀ ਜਾਸੀ ਉਵੇਂ ਉਵੇਂ ਬਣਾਈ ਜਾਵਾਂਗੇ।
ਠੀਕ ਆ। ਫੇਰ ਸਾਨੂੰ ਫਲੇਵਰ ਲਈ ਕੁਛ ਚਾਹੀਦਾ ਹੁੰਦਾ। ਇਹ ਵੈਸੇ ਜ਼ਰੂਰੀ ਨਹੀਂ ਹੁੰਦਾ ਆਪਣੇ ਤੇ ਆ। ਆਪਾਂ ਫਲੇਵਰ ਲਈ ਕੁਛ ਵੀ ਐਡ ਕਰ ਸਕਦੇ ਜਿੱਦਾਂ ਉਦਾਹਰਣ ਲਈ ਵੈਨਲਾ ਹੋ ਗਿਆ ਹਨਾ। ਤੇ ਬਾਕੀ ਕਿ ਥੋੜਾ ਜਿਹਾ ਮਿਲਕ ਵੀ ਵਿੱਚ ਪੈਂਦਾ ਆ। ਜੇ ਆਪਾਂ ਵਧੀਆ ਕੇਕ ਬਣਾਉਣਾ ਹੋਵੇ ਮੰਨ ਲਓ। ਤੁਸੀਂ ਵੈਸੇ ਬਣਾਉਣਾ ਕਰਤੇ ਜਨਮਦਿਨ ਕਿਦਾ?
ਹਾਂ, ਨਾਜੀ ਬਸ ਕੋਸ਼ਿਸ਼ ਕਰਨੀੇ ਆ ਬਣਾਣ ਦੀ।
ਅੱਛਾ, ਓਦਾਂ ਹੀ ਕੋਸ਼ਿਸ਼ ਫੇ ਤਾਂ ਭਾਵੇਂ ਤੁਸੀਂ ਹਜੇ ਸਿੰਪਲ ਜਿਹਾ ਵੀ ਬਣਾ ਸਕ ਦੇ ਨਾ। ਮੇਰੀ ਭੈਣ ਨੇ ਤਾਂ ਜਿਦਾਂ ਜਨਮ ਦਿਨ ਤੇ ਬਣਾਇਆ ਸੀ ਉਹਨੂੰ ਜਿੱਦਾਂ ਆਉਂਦਾ ਆ ਪਹਿਲਾਂ ਤੋਂ ਹੀ ਉਹ ਪਹਿਲਾਂ ਵੀ ਘਰੇ ਬਣਾਉਂਦੀ ਰਹਿੰਦੀ ਸੀਗੀ।
ਤੁਹਾਡੀ ਭੈਣ ਇਹ ਚੀਜ਼ਾਂ ਬਣਾ ਲੈਂਦੇ ਨੇ
ਹਾਂਜੀ।
ਸਿਸਟਰ ਸੀ ਸਭ ਚੀਜ਼ਾਂ ਬਣਾ ਲੈਂਦੇ ਨੇ।
ਹੂੰ ਉਹਣ ਕਰਦੀ ਰਹਿੰਦੀ ਹੈ ਏਦਾਂ ਦੇ ਕੰਮ
ਅੱਛਾ ਤੁਸੀ ਮਾਈਕ੍ਰੋਵੇਵ ਚ ਬਣਾਣੇ ਹੋਣੇ ਜਾਂਵੇਂ ਮਤਲਬ ਕੁੱਕਰ ਚ
ਨਹੀਂ ਮਾਈਕ੍ਰੋਵੇਵ ਚ ਹੀ ਬਣਾਈ ਦਾ ਕੁੱਕਰ ਚ ਕਦੇ ਟਰਾਈ ਨਹੀਂ ਕੀਤਾ।
ਅੱਛਾ ਜੀ।
ਹੂੰ ਫੇਰ ਇਨਾ ਆ ਜਿਹੜਾ ਭਵਨ ਆ ਨਾ ਆਪਾਂ ਨੂੰ ਉਹਦੀ ਜਿਹੜੀ ਓਦਾ ਤਾਪਮਾਨ ਹੁੰਦਾ ਆ ਇੱਕ ਸੌ ਅੱਸੀ ਡਿਗਰੀ ਸੈਲਸੀਅਸ ਹੋਵੇ। ਮਤਲਬ ਘੱਟ ਤੋਂ ਘੱਟ ਇੰਨਾ ਵੱਧ ਤੋਂ ਵੱਧ ਇੰਨਾ ਹੋਵੇ ਆਪਾਂ ਸਹੀ ਬਣਾਉਣਾ ਆ। ਫੇਰ ਜਿਹੜੀ ਖੰਡ ਤੇ ਮੱਖਣ ਆ ਉਹਨੂੰ ਤਿੰਨ ਚਾਰ ਮਿੰਟ ਤੱਕ ਕਾ ਣਾ ਅੱਛੀ ਚੰਗੀ ਤਰ੍ਹਾਂ ਫੈਟਣਾ ਲੈਣਾ
ਠੀਕ ਹੈ ਜੀ।
ਜਾਂ ਤੇਲ ਵਿੱਚੋ ਆਪਣੀ ਮਰਜ਼ੀ ਆਪਾਂ ਕੀ ਯੂਜ ਕਰਨਾ।
ਠੀਕ ਹੈ ਜੀ।
ਆਪਾਂ ਉਹਦੇ ਵਿੱਚ ਥੋੜਾ ਥੋੜ੍ਹਾ ਕਰਕੇ ਦਹੀਂ ਪਾ ਸਕਦੇ ਉਹਨੂੰ ਵੀ ਵਿੱਚ ਮਿਲਾ ਸਕਦੇ ਹਾਂ ਜੇ ਐੱਗ ਪਾਉਣਾ ਇੱਕ ਮਿਲਾ ਲਓ ਜੇ ਐੱਗ ਨੀ ਤਾਂ ਦਹੀਂ ਮਤਲਓ ਦੋਨਾਂ ਚ ਇੱਕ ਚੀਜ਼ ਆਪਾਂ ਵਰਤ ਸਕਦੇ ਤੱਕਦੇ ਹਾਂ ਫੇਰ ਆਪਾਂ ਮੈਦਾ, ਬੇਕਿੰਗ ਪਾਊਡਰ, ਬੇਕਿੰਗ ਸੋਡਾ ਛਾਣ ਕੇ ਤੇ ਉਹਦੇ ਵਿੱਚ ਹੌਲੀ ਹੌਲੀ ਪਾ ਦੇਣਾ ਮਤਲਬ ਕਿ ਸਾਰਾ ਕੁਛ ਮਿਕਸ ਕਰਦੇ ਜਾਣਾ ਉਹਦੇ ਵਿੱਚ ਫਿਰ ਜੇ ਜ਼ਰੂਰਤ ਲੱਗੇ ਤਾਂ ਆਪਾਂ ਦੁੱਧ ਵੀ ਪਾ ਸਕਦੇ ਹਾਂ ਵਿੱਚ ਫੇਰ ਉਹਦੇ ਨਾਲ ਜ਼ਿਆਦਾ ਉਹ ਜ਼ਿਆਦਾ ਸੋਫਟ ਬਣਦਾ ਆ।
ਅੱਛਾ ਜੀ।
ਹੂੰ ਫੇਰ ਆਪਾਂ ਉਹਨੂੰ ਕਿਸੇ 'ਚ ਵੀ ਕੱਢ ਸਕਦੇ ਹਾਂ ਹਨਾ। ਜਿਦਾਂ ਉਹਦੇ ਨੀਚੇ ਆਪਾਂ ਨੂੰ ਪਹਿਲਾਂ ਇੱਕ ਉਹ ਵਿਛਾ ਲੈਣਾ ਚਾਹੀਦਾ ਉਹ ਮੈਨੂੰ ਨਾਮ ਨੀ ਯਾਦ ਆ ਰਿਹਾ ਪੇਜ ਹੁੰਦੇ ਆ ਤੇ ਪੇਜ ਤੇ ਆਪਾਂ ਉਦਾਂ ਹੀ ਤੇਲ ਲਾ ਕੇ ਉਹਨੂੰ ਰੱਖ- ਖੀਰ ਨਾ ਕਿਸੇ ਭਾਂਡੇ ਵਿੱਚ ਤੇ ਉਹਦੇ ਵਿੱਚ ਬਾਅਦ ਚੋਂ ਆਪਾਂ ਜੋ ਵੀ ਆਪਾਂ ਤਿਆਰ ਕੀਤਾ ਸਾਰਾ ਕੁਛ ਮਿਕਸ ਕੀਤਾ ਆ। ਉਹਨੂੰ ਵਿੱਚ ਪਾ ਲਈਏ। ਉਹਦੇ ਵਿੱਚ ਪਾ ਕੇ ਫੇਰ ਆਪਾਂ ਓਵਨ ਵਿੱਚ ਰੱਖ ਸਕਦੇ ਉਹਨੂੰ ਤੀਹ ਮਿੰਟ ਪੈਂਤੀ ਮਿੰਟਾਂ ਤੱਕ ਨਾ ਉਹਨੂੰ ਬੇਕ ਕਰਨ, ਆਪ ਮਤਲਬ ਪਕਾਣਾ ਉਹਨੂੰ
ਠੀਕ ਹੈ ਜੀ,
ਹਾਂ ਫੇਰ ਉਹ ਤੋ ਬਾਅਦ ਦੇਖੋ ਠੰਢਾ ਹੋਣ ਤੋਂ ਬਾਅਦ ਫੇਰ ਬਸ ਏਦਾਂ ਅਸੀਂ ਤਾਂ ਇੰਨਾ ਕੁ ਬਣਾਇਆ ਸੀਗਾ। ਉਸ ਤੋਂ ਬਾਅਦ ਠੰਡਾ ਹੋ ਜਾਂਦਾ। ਫੇਰ ਟਰਾਏ ਕਰੋ ਕਿਹੋ ਜਿ ਬਣਿਆ ਮਤਲਬ ਕਿ ਪਹਿਲੀ ਵਾਰ ਇੰਨਾ ਪਰਫੈਕਟ ਤਾਂ ਨੀ ਬਣਦਾ। ਬਟ ਹਾਂ ਜੇ ਆਪਾਂ ਬ ਪਰ ਕੋਸ਼ਿਸ਼ ਕਰਾਂਗੇ ਤਾਂ ਵਧੀਆ ਵੀ ਬਣ ਸਕਦਾ ਆ। ਹੋਰ ਵੀ ਜਿੱਦਾਂ ਹੁਣ ਇਹੀ ਆ। ਵੀ ਕੋਸ਼ਿਸ਼ ਕਰਾਂਗੇ ਹੋਰ ਆਪਾਂ ਵਧੀਆ ਹੁੰਦੇ ਜਾਵਾਂਗੇ।
ਕੋਈ ਚੀਜ਼ ਹੈ ਜੀ ਕੋਈ ਵੀ ਚੀਜ਼ ਹੈ ਪਹਿਲੀ ਵਾਰ ਚ, ਹਮੇਸ਼ਾ ਪਰਫੈਕਟ ਨੀ ਬਣਦੀ ਹੁੰਦੀ। ਦੂਜੀ ਬਾਰ ਤੀਜੀ ਬਾਰ, ਅਟ ਕਰੀ ਜਾਣੇ ਕੋਸ਼ਿਸ਼, ਫੇਰ ਉਹ ਹੌਲੀ-ਹੌਲੀ-ਹੌਲੀ-ਹੌਲੀ, ਆਪਣੇ ਆਪ ਸੈੱਟ ਬਣਨ ਲੱਗ ਜਾਂਦੀ ਆ।
ਹਾਂਜੀ, ਕੋਈ ਹੈ ਚੀਜ਼ ਜਿਨੂੰ, ਤੁਸੀਂ ਬਾਰ ਬਾਰ ਕੋਸ਼ਿਸ਼ ਕਰਕੇ ਹੁਣ ਤੁਸੀਂ ਬਹੁਤ ਵਧੀਆ ਹੋ ਚੁੱਕੇ ਆ ਉਹਦੇ ਵਿੱਚ
ਮੇਰੇ ਕੋਲ ਮੇਰੇ ਕੋਲ ਹੈਗੇ ਜੀ ਅਮ, ਮੇਰੇ ਕੋਲ ਇੱਕ ਹੈਗੀ ਆ ਚੀਜ਼ ਜਿਹੜੀ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਅਤੇ ਮੇਰੇ ਕੋਲ ਹੁਣ ਵਧੀਆ ਹੋਣ ਲੱਗੀ ਹੁਣ ਵਧੀਆ ਹੋਣ ਲੱਗੀ ਆ।
ਕਿਹੜੀ ਆ,
ਅਹ ਦਾਲਾਂ,
ਅੱਛਾ ਦਾਲਾਂ, ਮੈਂ ਦਾਲਾਂ ਨੀ ਹਜੇ ਬਣਾਣੀਆਂ। ਸ਼ੁਰੂ ਕੀਤੀਆਂ ਮੈਨੂੰ ਪਸੰਦ ਹੀ ਨੀ ਦਾਲ ਦੇ ਨਾਮ ਤੋਂ ਮੈਂ ਨਾ ਖਾਣੀਆਂ ਪਸੰਦ ਕਰਦੀ ਆ, ਨਾ ਮੈਨੂੰ ਬਣਾਣ ਦਾ ਸ਼ੌਂਕ ਆ ਮੈਨੂੰ ਸਬਜ਼ੀਆਂ ਬਣਵਾ ਲਓ। ਅੱਛਾ,
ਅਹ ਸਬਜ਼ੀਆਂ ਦਾਲੀਆਂ ਦਾ ਮੈਂ ਜਦੋਂ ਦੀ, ਦਾਲਾਂ ਬਣਾਣਾ ਸ਼ੁਰੂ ਕਰ ਮੈਨੂੰ ਅੱਜ ਤੱਕ ਪਾਣੀ ਦਾ ਹਿਸਾਬ ਨੀ ਰੈਦਾ ਕਦੇ ਘੱਟ ਰਹਿ ਗਿਆ ਕਦੇ ਵੱਧ ਰਹਿ ਗਿਆ।
ਹੂੰ, ਹੁਣ ਹੋਗੇ ਤੁਸੀਂ ਐਣ
ਹਾਂ ਹੁਣ ਮੈਨੂੰ ਇਨਾ ਹਿਸਾਬ ਹੈ ਮੈਂ ਬਿਨਾਂ ਉਹ ਘਰੇ ਕਰ ਦਿੰਣੀ ਆ ਸਹੀ ਕਰ ਪਾ ਲਣੀ ਆ।
ਅੱਛਾ, ਕਿਹੜੀ ਦਾਲ ਜਿਆਦਾ ਵਧੀਆ ਬਣਾ ਲੈਂਨੇ ਔ।
ਮੈਂ ਹਰੀ ਮੂੰਗੀ,
ਅੱਛਾ,
ਹੂੰ,
ਗ ਪਸੰਦ ਕਿਹੜੀ ਆ ਸਭ ਤੋਂ ਜ਼ਿਆਦਾ, ਮਸਰ ਦੀ ਠੀਕ ਆ। ਮੈਨੂੰ ਵੀ, ਓ ਜਿਹੜੀ ਪੀਲੀ ਦਾਲ ਹੁੰਦੀ ਹੈ। ਮੂੰਗੀ ਮਸਰਾਂ ਦੀ
ਹਾਂਜੀ।
ਓ ਬਹੁਤ ਉਹੀ ਖਾਂਣੀ, ਉਹ ਵੀ ਜਿੱਦਾਂ ਏਦਾਂ ਨਈ, ਰੋਟੀ ਨਾਲ ਖਾਣੀ ਨਈ ਪਸੰਦ ਮੈਨੂੰ। ਓਦਾ, ਮੈਨੂੰ ਕੋਈ ਕੋਲੀ ਚ ਪਾ ਕੇ ਦੇਵੇ ਮੈਂ ਸੂਪ, ਵਾਂਗੂ ਪੀ ਲਵਾਂ।
ਹਾਂ ਜਦੋਂ ਵੀਅਸੀਂ ਕਿਤੇ ਵਿਆਹ ਸ਼ਾਦੀ ਜਾਂਦੀ ਆ ਉੱਥੇ ਜਿਹੜੀ ਦਾਲਾਂ ਹੁੰਦੀ ਗਿਆਨੀ। ਇੱਕ ਮੂੰਗੀ, ਉਹਦੀ ਦਾਲ ਦਾ ਪੱਕਾ ਹੋਗੀ, ਕੋਈ ਨਾ ਓਵੀ।
ਵਿਆਹਾਂ, ਤੇ ਤਾਂ ਦਾਲਾਂ ਹੁੰਦੀ ਨੀ, ਕੋਈ ਮੂੰਹ ਦਿੰਦਾ ਦਾਲਾਂ ਨੂੰ।
ਹਾ ਜਾਇਦਾ ਜਾਇਦਾ ਮਟਰ ਪਨੀਰ, ਤੇ ਜਾਂਦੇ ਨੇ।
ਹਾਂ, ਹੋਰ ਵਿਆਹਾਂ ਤੇ ਕਿੱਥੇ ਕਹਿਣਾ ਜੇ ਵਿਆਹ। ਤੇ ਆਏਂ ਇੱਥੇ ਵੀ ਦਾਲਾ, ਹੀ ਖਾਣੀ ਆ ਤੇ ਵਿਆਹ
ਹਾਂ ਹਾਂ, ਉਹ ਹੁੰਦਾ ਨਾ ਪਰ ਉਹ ਜ਼ਰੂਰ ਕਈ ਵਾਰ ਜਿੱਦਾਂ ਚੀਜ਼ ਬਣੀ, ਨਵੀਂ ਚੀਜ਼ ਬਣੀ, ਹੋਈ ਹੁੰਦੀ ਆ, ਜਿਹੜੀ ਬਹੁਤ ਵਧੀਆ ਲੱਗਦੀ ਹੁੰਦੀ ਆ ਕਈ ਵੀ ਇਹੋ ਜਿ ਨਾ ਕੋਈ ਨਾ ਕੋਈ ਐਵੇਂ ਚੀਜ਼ ਪੱਕਾ ਮਿਲ ਜਾਂਦੀ ਆ, ਜਿਹੜੀ ਨਿਊ ਮਿਲਦੀ ਆ। ਦੇ ਪਕ ਕਦੇ ਕਿਤੇ, ਦੇ ਹੈਖੀ ਹੁੰਦੀ ਕੁਈ। ਵਿਆਹ, ਤੇ ਚਲੇ ਜਾਓ, ਕੋਈ ਵੀ ਮੈਨੂੰ ਨਿਊ ਸਬਜੀ, ਦਿਖ ਜੇ ਮੈਂ ਪੱਕਾ ਕੋਸ਼ਿਸ਼ ਕਰਦੀ ਹਾਂ। ਵੀ, ਮੈਂ ਇਹਨੂੰ ਸਮਝ ਸਕਾਂ ਕਿਵੇਂ ਬਣੀ ਹੋਈ ਆ।
ਮੈਂ ਨਾ ਜੇ ਵਿਆਹ ਤੇ ਚੱਲ ਜਾਵਾਂ, ਚਲੋ ਰੋਟੀ ਤਾਂ ਇੱਕ ਪਾਸੇ ਦੀ ਗੱਲ ਆ, ਮੈਂ ਪਹਿਲੀ ਇਹ ਚੀਜ਼ ਲੱਭਦੀ ਹੁੰਦੀ ਗੋਲ ਗੱਪੇ, ਮੈਂ ਲੱਭਦੀ ਹੁੰਦੀ ਹਾਂ।
ਆਹੋ, ਤਾਂ ਉਹ ਤਾਂ ਸਾਰੀ ਕੁੜ ਦੀਆਂ ਹੁੰਦਾ ਆ
ਪਰ ਕਈ ਵਾਰ ਹੁੰਦਾ ਕੀ, ਏ ਵਿਆਹਾ ਤੇ ਕਈ ਵਾਰ ਸਵਾਦ। ਨਹੀਂ ਹੁੰਦੇ।
ਹਾਂ ਵਿਆਹ ਤੇ ਹੁੰਦਾ ਕੋਈ--ਕੋਈ ਤਾਂ ਵਿਆਹ ਤੇ ਐਵੇਂ ਦਾ ਹੁੰਦਾ ਜਿੱਥੇ ਆਪਾਂ ਵਧੀਆ ਚੀਜਾ, ਉਹ ਕਰ ਸਕਦੇ ਹਾਂ, ਖਾ ਸਕਦੇ ਹਾਂ। ਕਈਆਂ, ਚ ਨੋਰਮਲੀ ਫੋਰਮੈਲਿਟੀ, ਕੀਤੀ ਹੁੰਦੀ। ਮੇਰੀ, ਹੈਗੀ ਨੇ
ਹਾਂ, ਇੱਕ ਮੈਨੂੰ ਗੋਲ ਗੱਪਿਆਂ ਦਾ ਹੁੰਦਾ ਇੱਕ ਮੈਨੂੰ ਸਪਰਿੰਗ ਰੋਲਸ ਬਹੁਤ ਵਧੀਆ ਲੱਗਦੇ। ਤੇ ਆ ਤੇ ਬਾਕੀ ਜੋ ਵੀ ਤੇ ਵਧੀਆ ਜਿਹਾ ਹੋਵੇ।ਵੀ ਨਵੀਂ ਚੀਜ਼, ਲੱਗੇ ਨਾ ਵੀ। ਹਾਂ, ਇਹ ਖਾਣੀ ਚਾਹੀਦੀ ਆ, ਉਹ ਮੈਂ ਖਾ ਲੈਂਦੀ ਹਾਂ।
ਹਾਂ ਓਈ ਏ। ਵਿਆਹ ਚ ਮੈਂ ਵੀ ਕੋਸ਼ਿਸ਼ ਕਰਦੀ ਹਾਂ ਬੀ ਕੋਈ ਪਹਿਲਾਂ ਨਵੀਂ ਚੀਜ਼ ਕਿਨੀ ਦੇਖੀਏ। ਪੈਲਾਂ ਤਾਂ ਇਹ ਮੌਸਮ ਦੇ ਹਿਸਾਬ ਨਾਲ ਹੁੰਦਾ ਜੇ ਗਰਮੀ ਆ ਤਾਂ ਠੰਡੀ ਚੀਜ਼ ਨੂੰ ਹੱਥ ਪਾਵਾਂਗੇ ਠੰਡ ਆ ਤਾਂ ਗਰਮ ਚੀਜ਼ ਨੂੰ ਹੱਥ ਪਾਵਾਂਗੇ।
ਮੈਂ ਆਈਸ ਕਰ੍ਰੀਮ ਵੀ ਖਾਨੀ ਹੁਨੀ ਆਂ ਭਾਵੇ ਠੰਡਾ ਵੀ ਹੋਣ ਮੈਂ ਤਾਂ ਵੀ
ਨਈ ਆਈਸ ਕਰ੍ਰੀਮ ਤਾਂ ਕੋਈ ਵੀ ਨੀ ਸ਼ਡ ਹੁੰਦਾ ਬਸ ਨੂੰ ਆਪ ਵੀ ਗਰਮੀਆਂ ਚ ਜਆਦਾ ਤਰ ਕਿਉਂਕਿ ਜਿੱਥੇ ਵੀ ਮਰਜ਼ੀ ਦੇ ਵਿਆਹ ਆਪਾਂ ਨੂੰ ਥੋੜ੍ਹੀ ਜਿਹੀ ਹੁੰਦੀ ਹੈ ਵੀ ਅਸੀ ਪਹਿਲਾਂ ਠੰਡਾ ਕਰਾਂਗੇ ਸੋਚਾਂਗੇ।
ਹਾਂ ਰੋਟੀ ਤੋਂ ਬਾਦ ਹੁੰਦੀ ਆ।
ਹਾਂ ਫੇਰ ਵੀ ਕੋਸ਼ਿਸ਼ ਕਰਦੇ ਵੀ ਕੇਹੜੀ ਚੀਜ਼ ਸਭ ਤੋਂ ਬੈਸਟ ਰਹੁਗੀ। ਗਰਮੀਆਂ ਚਲੀ ਜਾਏ ਮੈ ਏਨੀ ਗਰਮ ਮੀ ਹੋ ਰਹੀ ਆ ਤਾਂ ਆਪਾਂ ਕਿਸੇ ਵੀ ਵਿਆ ਚ ਜਾਣਾ ਤਾਂ ਸਭ ਤੋਂ ਪਹਿਲਾਂ ਕੋਈ ਠੰਡੀ ਚੀਜ਼ ਹੀ ਸੋਚਾਂਗੇ ਵੀ ਠੰਡੀ ਚੀਜ਼ ਖਾਣ ਨੂੰ ਮਿਲ ਜੇ ਫੇਰ ਹੀ ਅੱਗੇ ਸੋਚਾਂਗੇ ਕੀ ਖਾਣਾ?
ਏਕ ਕੌਫੀ। ਓ ਵੀ ਭਾਵੇਂ ਗਰਮੀ ਹੋਵੇ ਠੰਡ ਹੋਵੇ ਮੈਂ ਓ ਵੀ ਪਹਿਲਾਂ ਤਾਂ ਮੈਂ ਕੌਫੀ ਦਾ ਕੱਪ ਹੀ ਚੱਕਦੀ ਹੁੰਨੀ ਸਾਰੇਆਂ ਤੋਂ ਪਹਿਲਾਂ ਕੌਫੀ ਦਾ ਕੱਪ ਪ ਚੱਕਦੀ ਹੁੰਨੀ ਆ।
ਮੈਂ ਤਾਂ ਕੋ ਕੋਸ਼ਿਸ਼ ਕਰਦੀ ਪਹਿਲਾਂ ਜਾ ਕੇ ਆਰਾਮ ਕਰਨਾ ਦੇਖਣਾ ਕੀ ਹੈ ਕੀ ਨੀ ਕੌਫੀ ਤਾਂ ਉਦੋਂ ਪੀਂਦੇ ਹੁੰਨੇ ਆ ਜਦੋਂ ਐਨ ਆਰਾਮ ਨਾਲ ਬੈਠੇ ਹੁੰਨੇ ਆਂ। ਨੂੰ ਕੁਝ ਖਾਣਾ ਪੀਣਾ ਨਈ।
ਹਾਂਜੀ ਤੇ ਏਕ ਏਦਾਂ ਵੀ ਹੁੰਦਾ ਜਦੋਂ ਆਪਣੇ ਘਰ ਦਾ ਵਿਆਹ ਹੁੰਦਾ ਉਦੋਂ ਨੀ ਕੁਛ ਖਾਣ ਨੂੰ ਜੀ
ਨਈ ਓਦੋਂ ਹਾਂ ਬਹੁਤ ਵਾਰ ਹੋਇਆ ਜਦੋਂ ਵੀ ਜਦ ਘਰ ਦੇ ਕੋਈ ਫੈਮਲੀ ਫੰਕਸ਼ਨ ਹੁੰਦਾ ਨਾ ਉਸ ਤਾਂ ਖੁਦ ਹੀ ਮਤਲਬ ਖੁਦ ਨੂੰ ਹੋਰ ਪਾਸੇ ਵੀ ਧਿਆਨ ਦੇਣਾ।
ਹੂੰ, ਆਪਣਾ ਉਤੇ ਈ ਚਾ ਚੜਿਆ ਹੁੰਦਾ ਵੀ ਘਰ ਦਾ ਵਿਆਹ ਆ। ਮੈਂ ਆਹ ਕਰਨਾ ਮੇਰੀ ਹੁਣ ਭੈਣ ਦਾ ਵਿਆਹ ਸੀਗਾ। ਮੈਨੂੰ ਏਹ ਸੀ ਮੈਂ ਰੀਵਨ ਕਟਾਣਾ ਆ ਮੈਂ ਅਹ ਕਰਨਾ ਆ ਮਤਲਬ ਕਿ ਸਹੇਲੀਆਂ ਨੇ ਮੇਰੀਆਂ ਨੇ ਆਣਾ ਮਤਲਬ ਕਿ ਮੇਰਾ ਖਾਣ ਵੱਲ ਤਾਂ ਬੋਤ ਘੱਟ ਖਾਂਦਾ ਵੀ ਨਾ ਮੈਨੂੰ ਨਾਲ ਲੈ ਜਵੇ ਓਦੇ ਨਾਲ ਮੈਂ ਖਾ ਲਿਆ। ਬਟ ਏਦਾਂ ਨੀ ਪਰ ਜੇ ਮੈਂ ਕਿਤੇ ਹੋਰ ਜੇ ਵਿਆਹ ਤੇ ਜਾਵਾਂ ਫੇਰ ਮੇਰਾ ਖਾਣ ਵੱਲ ਈ ਧਿਆਨ ਹੁੰਦਾ।
ਹਾਂ ਓਹੀ ਆ ਦੂਜੇ ਦੇ ਵਿਆਹ ਜੇ ਸਿਰਫ ਤਿਆਰ ਹੋ ਕੇ ਜਾ ਕੇ ਖਾਣਾ। ਖੁਦ ਦੇ ਵਿਆਹ ਚ ਸਭ ਕੁਝ ਦੇਖਣਾ।
ਹੂੰ ਏਦਾਂ ਈ, ਹਾਂਜੀ ਚਲੋ ਠੀਕ ਆ ਬੋਤ ਵਧੀਆ ਲੱਗਿਆ ਤਾਡੇ ਨਾਲ ਗੱਲ ਕਰ
ਹਾਂਜੀ ਠੀਕ ਏ।
ਓਕੇ ਜੀ।
ਓਕੇ।